ਹੈਲੋ।
ਹੈਲੋ ਸਸ ਸੀਆ ਕਾਲ ਜੀ।
ਸਸ ਰੀ ਕਾਲ ਭੈਣ ਜੀ।
ਹੋਰ ਕਿਸ ਤਰ੍ਹਾਂ ਹੋ? ਬਸ ਠੀਕ ਆ, ਤੁਸੀਂ ਸੁਣਾਓ?
ਹਾਂ ਮੈਂ ਵੀ ਠੀਕ ਆ।
ਹਾਂ ਹਾਂਜੀ ਹਾਂਜੀ ਹਾਂਜੀ ਬਸ ਠੀਕ। ਕੁਛ ਨੀ ਹੁਣੇ ਹੀ ਕੰਮ ਮੁੱਕਿਆ ਸਾਰਾ, ਮੈਂ ਕਿਹਾ ਚਲੋ ਤੁਹਾਨੂੰ ਬੁਹੂਤ ਦਿਨ ਹੋ ਗਏ ਕੋਲ ਨੀ ਲਗਾਈ।
ਹਾਂ ਮੈ ਪਿੱਛੇ ਕੀਤਾ ਸੀ ਤੁਹਾਨੂੰ ਫ਼ੋਨ ਪਰ ਪਤਾ ਨੀ ਤੁਸੀਂ ਸ਼ਾਇਦ ਬਾਹਰ ਕਿਧਰ ਗਏ ਹੋਏ ਸੀਗੇ। ਫ਼ੋਨ ਨੀ ਚੱਕਿਆ ਤੁਸੀਂ ਮੇਰਾ।
ਹਾਂਜੀ ਹਾਂਜੀ, ਹਾਂ ਥੋੜ੍ਹਾ ਬਾਹਰ ਹੀ ਆਈ ਆ ਮੈਂ ਹਾਂ।
ਅੱਛਾ ਕਿਧਰ ਘੁੰਮਣੇ ਗਏ ਸੀਗੇ?
ਹਾਂਜੀ ਹਾਂਜੀ ਘੁੰਮ ਕੇ ਆਏ ਨੰਦੇੜ ਸਾਹਿਬ।
ਅੱਛਾ, ਅਰੇ ਵਾਹ ਚਲੋ ਦਰਸ਼ਨ ਹੋਗੇ ਬਾਬਾ ਜੀ ਦੇ।
ਬਹੁਤ ਖੁੱਲ੍ਹੇ ਦਰਸ਼ਨ ਹੋਏ ਅਸੀ ਤਿੰਨ ਦਿਨ ਬਹੁਤ ਖੁੱਲੇ ਦਰਸ਼ਨ ਕੀਤੇ ਨੇ ਬਹੁਤ। ਬਹੁਤ ਆਨੰਦ ਆਇਆ, ਬਹੁਤ ਮਜ਼ਾ ਆਈ ਏ, ਉੇਸ ਵਿਚ ਗਰਮੀ ਵੀ ਬਹੁਤ ਆਈ। ਪਰ ਦਿਹਾੜੀ ਤਾਂ ਰੂਮ ਵਿਚ ਚ ਰਹਿੰਦੇ ਆਏ ਪਰ ਸ਼ਾਮ ਸ਼ਾਮ ਨੂੰ ਜਿਸ ਤਰਾਂ ਥੋੜ੍ਹਾ ਠੰਡਾ ਮੌਸਮ ਹੋਇਆ ਬਹੁਤ ਬੈਠਣਾ ਜਾਂ ਮਤਲਬ ਬਾਰਿਸ਼ ਹੁੰਦੀ ਹੋਈ ਬਾਅਦ ਰਾਤੀ ਵਕਤ ਬਾਰਿਸ਼ ਹੁੰਦੀ ਹੋਈ ਪਰ ਡੇਢ ਦੋ ਵਜੇ ਤੱਕ ਉਧਰ ਹੀ ਬੈਠਣਾ ਆਪਣਾ ਮਸਤ।
ਆਹ ਫਿਰ ਮੌਸਮ ਠੰਡਾ ਹੋ ਗਿਆ ਹੋਣਾ ਨਾ ਬਾਰਿਸ਼ ਨਾਲ।
ਹਾਂ ਬਾਰਿਸ਼ ਨਾਲ, ਬਾਰਿਸ਼ ਵੀ ਹੁੰਦੀ ਪਈ ਜਦੋਂ ਅਸੀਂ ਉੱਧਰ ਬੈਠ ਹੋਏ ਆ। ਆਰਤੀ, ਹਾਂਜੀ ਸੁਣਨੇ ਆ ਅਰਦਾਸ ਸੁਣਨੇ ਆ। ਬਹੁਤ ਆਨੰਦ ਆਇਆ ਬਹੁਤ ਹਾਂ।
ਜਾਣਾ ਚਾਹੀਦਾ। ਕਦੋ ਫੈਮਿਲੀ ਨਾਲ ਵੀ ਬਾਹਰ ਨਾ।
ਹਾਂਜੀ ਹਾਂਜੀ ਫੈਮਿਲੀ ਨਾਲ ਨਹੀਂ ਅਸੀਂ ਫਰੈਂਡਸ ਫਰੈਂਡਸ ਗਏ ਆ।
ਅੱਛਾ ਫਰੈਂਡਸ ਨਾਲ ਗਏ ਹੋਏ।
ਹਾਂਜੀ ਹਾਂਜੀ ਫਰੈਂਡਸ ਆਏ ਸਾਰੇ।
ਚਲੋ ਸਹੀ ਸੀ ਏਸੇ ਬਹਾਨੇ ਕਿਧਰ ਨਿਕਲਣਾ ਤਾਂ ਹੁੰਦਾ।
ਹਾਂਜੀ ਹਾਂਜੀ ਹਾਂਜੀ।
ਹਾਂ ਨਹੀਂ ਤਾਂ ਬੱਚਿਆਂ ਕਰਕੇ, ਬੱਚਿਆਂ ਦੇ ਸਕੂਲਾਂ ਕਰਕੇ ਬੰਦਾ ਕਿਧਰ ਹੀ ਨਿਕਲੇ। ਹਾਂ ਸਾਰਾ ਦਿਨ ਬਸ ਬੱਚਿਆਂ ਦੀ ਪੜ੍ਹਾਈਆ, ਲਿਖਾਈਆਂ ਬੱਚਿਆਂ ਦੀ ਡਿਊਟੀ ਕਰੋ।
ਹਾਂ ਹਾਂ, ਹਾਂ ਔਰ ਮੌਸਮ ਬਹੁਤ ਅੱ ਅੱਛਾ ਹੋਇਆ ਨਾ, ਮੌਸਮ ਬਹੁਤ ਅੱਛਾ ਹੂਆ ਆ, ਬਹੁਤ ਮਤਲਬ ਬਹੁਤ ਅੱਛਾ ਲੱਗਿਆ। ਤਿੰਨ ਦਿਨ, ਮੌਸਮ ਇਤਨਾ ਵਧੀਆ ਆਇਆ ਨਾ, ਡੈਡੀ ਘਰ ਵੀ ਹੁੰਦੀ ਪਰ ਰਾਤੀਂ ਮੀਂਹ ਪੈਦਾ ਹੋਇਆ ਠੰਡਾ ਹੋ ਜਾਂਦਾ ਐ ਵਾਤਾਵਰਣ।
ਅੱਛਾ।
ਫੇਰ ਹਵਾ ਚ ਪਵੇ ਠੰਡੀ- ਠੰਡੀ ਹੁਣ, ਤੁਾਨੂੰ ਤੇ ਪਤਾ ਗੁਰਦੁਆਰੇ ਬੈਠੇ ਦੇ ਸਿਵਾ ਠੰਡੀ ਹਵਾ ਲਗਦੀ ਤਾਂ। ਬੋਤ ਆਨੰਦ ਚਾਹੀਦਾ ਇਨਸਾਨ। ਬੋਤ- ਬੋਤ, ਬੋਤ ਅੱਛਾ ਲੱਗਿਆ। ਹਾਂਜੀ- ਹਾਂਜੀ, ਹਾਂਜੀ ਤੇ ਬਾਹਰ ਫਿਰੇ ਵੀ ਹਾਂ ਸਾਰੇ ਗੁਰਦੁਆਰੇ ਅਸੀਂ ਲੋਕਲ ਗੁਰਦੁਆਰੇ ਸਾਰੇ ਫਿਰੇ ਹਾਂ।
ਅੱਛਾ ਉੱਧਰ ਤਾਂ ਬੱਸ ਵੀ ਚੱਲਦਾ ਨਾ ਬੱਸ ਚ ਬੈਠ ਕੇ ਵੀ ਬਾ- ਕਿ ਗੁਰਦੁਆਰੇ ਵੀ ਦਰਸ਼ਨ ਕਰਾ ਕੇ ਲੈਂਦੇ ਨਾ, ਹੂੰ। ਅੱਛਾ, ਤੇ ਸਵੇਰੇ ਆਉਂਦੀ ਆ ਬਸ।
ਹਾਂਜੀ ਸਵੇਰੇ- ਸਵੇਰੇ ਨਿਕਲਦੀਆਂ ਨੇ ਬੱਸਾਂ, ਦਸ ਵਜੇ ਤੱਕ ਨੌ ਦਸ ਵਜੇ ਤੱਕ। ਹਾਂਜੀ ਨੋ- ਦਸ ਵਜੇ ਤੱਕ ਨਿਕਲਦੀਆਂ ਹਨ। ਸ਼ਾਮ ਨੂੰ ਛੇ- ਸਤ ਛੇ ਵਜੇ ਤੱਕ ਲੈ ਕੇ ਆਈ ਦਿ ਹਣ ਸਾਢੇ ਛੇ- ਸੱਤ ਤੱਕ। ਹੈਲੋ, ਹੈਲੋ। ਹੈਲੋ, ਹੈਲੋ। ਹੈਲੋ। ਹੈਲੋ। ਹੈਲੋ।